ਹੋਰ ਕਿਵੇ ਹੋ ਤੁਸੀਂ
ਠੀਕ ਆ ਮੈਡਮ ਤੁਸੀਂ ਦੱਸੋ, ਹੂੰ
ਤੇ ਹੋਰ ਕੀ ਕਰ ਰਹੇ ਸੀ?
ਕੁਛ ਨੀ ਮੈਡਮ ਫਰੀ ਬੈਠੀ ਸੀ ਗਰਮੀ ਬਹੁਤ ਹੋ ਰਹੀ ਹੈ।
ਹਾਂਜੀ ਬਿਲਕੁਲ ਜੀ, ਬਹੁਤ ਜ਼ਿਆਦਾ ਜੀ।
ਹੋਰ ਤੁਸੀਂ ਦੱਸੋ ਕੀ ਕਰ ਰਹੇ ਹੋ?
ਬਸ ਅਸੀ ਖਾਣਾ ਬਣਾ ਰਹੇ ਆਂ।
ਏਨੀ ਜਲਦੀ।
ਹਾਂਜੀ ਹਾਂ। ਤੇ ਚਲੋ ਮੈਮ ਆਪਾਂ ਟੋਪਿਕ ਤੇ ਗੱਲ ਕਰ ਦਿਆਂਗੇ ਹੁਣ।
ਹਾਂਜੀ‌।
ਵਿਸਾਖੀ ਦਾ ਤਿਹਾਰ।
ਠੀਕ ਹੈ ਜੀ।
ਜਿਹੜਾ ਵਿਸਾਖੀ ਦਾ ਤਿਉਹਾਰ ਹੈ ਕੇ ਇਹ ਮਨਾਇਆ ਜਾਂਦਾ ਹੈ ਤੇਰਾਂ ਅਪ੍ਰੈਲ ਨੂੰ।
ਹਾਂਜੀ ਹਾਂਜੀ ਤੇਰਾਂ।
ਇਸ ਦਿਨ ਕੀ ਹੈ ਜਦੋਂ ਕਿਸਾਨ ਹੈ ਇੱਕ ਓਹਦੀ ਫਸਲ ਹੈ ਜਿਹੜੀ ਪੱਕ ਕੇ ਤਿਆਰ ਹੋ
ਤਿਆਰ ਹੋ ਜਾਂਦੀ, ਹਾਂਜੀ ਵੱਢਣ ਦਾ ਟਾਈਮ ਹੋ ਜਾਂਦਾ ਉਸ ਟਾਈਮ।
ਹਾਂਜੀ-ਹਾਂਜੀ, ਤੇ ਕਣਕ ਪੱਕਣ ਦੀ ਖੁਸ਼ੀ ਦੇ ਵਿੱ ਚ ਹੈ ਜਿਹੜਾ ਇਹ ਵਿਸਾਖੀ ਦਾ ਤਿਉਹਾਰ ਏਹ ਮਨਾਇਆ ਜਾਂਦਾ ਹੈਗਾ ਦੇਖੋ ਆਪਣੇ
ਹਾਂਜੀ-ਹਾਂਜੀ।
ਤੇ ਲੋਕ ਇਹ ਤਿਉਹਾਰ ਨੂੰ ਵੀ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਉਂਦੇ ਨੇ ਗੇ।
ਹਾਂਜੀ-ਹਾਂਜੀ।
ਕਿਉਂਕਿ ਇਹ ਹਮੇਸ਼ਾ ਵੀ ਤੇਰਾਂ ਜਾਂ ਚੌਦਾਂ ਅਪ੍ਰੈਲ ਨੂੰ ਹੀ ਹਰ ਸਾਲ ਮਨਾਇਆ ਜਾਂਦਾ ਹੈਗਾ।
ਮਨਾਇਆ ਜਾਂਦਾ, ਹਾਂਜੀ ਹਾਂ।
ਇਸ ਦਿਨ ਕੀ ਹੋਈ ਸੀ ਵੀ ਮਤਲਬ ਕੇ ਖਾਲਸਾ ਪੰਥ ਦੀ ਸਿਰਜਣਾ ਹੋਈ ਸੀ।
ਸਿਰਜਣਾ ਹੋਈ ਸੀ, ਹਾਂਜੀ, ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ। ਹਾਂਜੀ ਹਾਂਜੀ।
ਵੀ ਇਹ ਸਿੱਖ ਧਰਮ ਨਾਲ ਹੈ ਜਿਹੜਾ ਵੀ ਬਹੁਤ ਜਿਆਦਾ ਮਹੱਤਵ ਹੈ ਰੱਖਦਾ ਹ
ਹਾਂ ਸੰਬੰਧ ਰੱਖਦਾ ਸਿੱਖ ਇਤਿਹਾਸ ਨਾਲ।
ਇਹ ਮਤਲਬ ਕਿ ਜਿੱਦਾਂ ਤੇਰਾਂ ਅਪ੍ਰੈਲ ਸੋਲਾਂ ਸੌ ਨੜ੍ਹਿਨਵੇਂ ਨੂੰ। ਸਿੱਖਾਂ ਦੇ ਜਿਹੜੇ ਦਸਵੇਂ ਗੁਰੂ ਸੀਗੇ, ਗੁਰੂ ਗੋਬਿੰਦ ਸਿੰਘ ਜੀ।
ਹਾਂਜੀ।
ਉਹਨਾਂ ਨੇ ਕੀ ਹੈ ਅਨੰਦਪੁਰ ਦੇ ਸਾਹਿਬ ਦੇ ਵਿੱਚ
ਹਾਂਜੀ।
ਪੰਜ ਪਿਆਰੇ ਸੀਗੇ ਜਿਹੜੇ
ਹਾਂਜੀ-ਹਾਂਜੀ।
ਓਹਨਾਂ ਖਾਲਸਾ ਪੰਥ ਦੀ ਜੇਹੜੀ ਸਥਾਪਨਾ ਸੀ।
ਹਾਂਜੀ-ਹਾਂਜੀ-ਹਾਂਜੀ ਮੈਮ।
ਤੇ ਓਨਾਂ ਨੂੰ ਜੇਹੜੇ ਪੰਜ ਕਕਾਰ ਸੀਗੇ ਜਿਵੇਂ ਕਸ਼ਹਿਰਾ, ਕੜਾ, ਕੰਘਾ, ਕਿਰਪਾਨ।
ਜੀ ਕੇਸ।
ਕੇਸ ਹਾਂਜੀ। ਇਹ ਕੀ ਸੀਗਾ, ਓਹਨਾਂ ਨੂੰ ਮਤਲਬ ਕਿ ਪ੍ਰਦਾਨ ਕੀਤੇ ਸੀ।
ਹਾਂਜੀ-ਹਾਂਜੀ।
ਵੀ ਜਿਹੜਾ ਗੁਰੂ ਦਾ ਸਿੰਘ ਹੋਊਗਾ, ਉਹ ਕੇਸ ਵੀ ਰੱਖੂਗਾ ਤੇ ਏਹ ਸਾਰੇ ਕਕਾਰ ਹੈ ਜਿਹੜੇ ਓ
ਪੈਨੂੰਗਾ ਹਾਂਜੀ-ਹਾਂਜੀ ਬਿਲਕੁਲ ਠੀਕ ਐ।
ਜਿਹਦੇ ਕਰਕੇ ਵੀ ਸਿੱਖਾਂ ਨੂੰ ਇੱਕ ਜਿਹੜੀ ਵੱਖਰੀ ਪਛਾਣਤੀ ਓਹ ਮਿਲ ਗਈ।
ਮਿਲ ਗਈ ਸੀ, ਹਾਂਜੀ-ਹਾਂਜੀ।
ਇੱਥੋਂ ਤੋਂ ਹੀ ਲੋਕਾਂ ਨੇ ਕੀ ਕੀਤਾ ਸੀ, ਅੰਮ੍ਰਿਤ ਛਕਣਾ ਸੀ ਜੇਹੜਾ ਓਹ ਸ਼ੁਰੂ ਕਰ ਦਿ
ਸ਼ੁਰੂ ਕੀਤਾ ਸੀ, ਹਾਂਜੀ।
ਕਿਉਂਕਿ ਜਿਹੜੇ ਗੁਰੂ ਸੀਗੇ ਆਪਣੇ ਉਹ ਸਿੱਖ ਧਰਮ ਨੂੰ ਅੱਗੇ ਵਧਾਉਣਾ ਚਾਹੁੰਦੇ ਸੀਗੇ।
ਹਾਂਜੀ-ਹਾਂਜੀ।
ਕਿਉਂਕਿ ਉਹ ਮੁਸਲਮਾਨਾਂ ਦੇ ਵੀ ਜਿਹੜੇ ਜੰਜਾਲ ਸੀਗੇ, ਉਹਨਾਂ ਤੋਂ ਮੁਕਤ ਹੋਣਾ ਚਾਹੁੰਦੇ ਸੀ। ਜੀ ਜਿੱਦਾਂ ਆਪਾਂ ਕਹਿ ਲੈਣੇ ਆਗੇ।
ਹਾਂਜੀ।
ਤਾਂ ਹੀ ਸੀ ਜਿਹੜੇ ਆਪਣੇ ਦਸ ਗੁਰੂ ਸੀ- ਉਹਨਾਂ ਨੇ ਦੇਖੋ ਸਿੱਖ ਧਰਮ ਦੇ ਲਈ ਬਹੁਤ ਸਾਰੀਆਂ। ਕੁਰਬਾਨੀਆਂ ਵੀ ਦਿੱਤੀਆਂ ਸੀ।
ਹਾਂਜੀ। ਤੇ ਇਸ ਦਿਨ ਮੈਡਮ ਲੋਕ ਹਾਂਜੀ।
ਸਿੱਖ ਧਰਮ ਨਾਲ ਵੀ ਜੋੜਿਆ ਜਾਂਦਾ ਗਾ।
ਹਾਂਜੀ-ਹਾਂਜੀ।
ਦੂਸਰਾ ਕੀ ਹੈ, ਇਹਨੂੰ ਆਪਾਂ ਜਿਹੜਾ ਵੀ ਫਸਲਾਂ ਦਾ ਤਿਉਹਾਰ ਹੈ, ਉਹ ਵੀ ਕਹਿ ਸਕਦੇ ਹਾਂ ਦੇਖੋ ਹਨਾ।
ਹਾਂਜੀ-ਹਾਂਜੀ।
ਕਿਉਂਕਿ ਵੀ ਪੰਜਾਬ ਦੇ ਵੀ ਕਿਸਾਨਾਂ ਦੇ ਲਈ ਇੱਕ ਨਵੇਂ ਸਾਲ ਦੀ ਸ਼ੁਰੂਆਤ।
ਸ਼ੁਰੂਆਤ ਹੁੰਦੀ ਹੈ, ਹਾਂਜੀ ਜਿਵੇਂ ਆਪਾਂ ਕਹਿ ਦਿੰਨੇ ਨਵਾਂ ਸੰਮਤ ਸ਼ੁਰੂ ਹੁੰਦਾ ਇਸ ਦਿਨ।
ਹਾਂਜੀ-ਹਾਂਜੀ, ਜਿਵੇਂ ਕਹਿ ਸਕਦੇ ਵੀ। ਕਣਕ ਦੀ ਫਸਲ ਹੈ, ਜਿਹੜੀ ਪੱਕ ਕੇ ਤਿਆਰ ਹੋਣ ਦੀ ਖ਼ੁਸ਼ੀ ਵਿੱਚ। ਕਿਸਾਨ ਨੇ ਗੇ। ਉਹ ਕੁਦਰਤ ਦਾ ਵੀ ਧੰਨਵਾਦ ਕਰਦੇ ਨੇ ਇੱਕ ਤਰ੍ਹਾਂ।
ਹਾਂਜੀ-ਹਾਂਜੀ।
ਇਸ ਸਮੇਂ ਜਿਹੜਾ ਬਾਦਲ ਕੇ ਕਿਸਾਨ ਹੈਗਾ, ਉਹ ਕਹਿੰਦਾ ਹੁੰਦਾ ਗਾ। ਆਈ ਵਿਸਾਖੀ ਤੇ ਕੱਚੀ ਪੱਕੀ ਨਾ ਦੇਖ। ਹਨਾ ਇਹੇ ਜੇ ਕੁਛ ਇੱਕ ਕਹਾਵਤ ਵੀ ਪ੍ਰਚੱਲਤ ਹੈ, ਆਪਣੇ।
ਹਾਂਜੀ।
ਤੇ ਲੋਕ ਨੇ ਵੀ ਜਿਹੜੇ ਵੱਖ ਵੱਖ ਗੁਰਦੁਆਰਿਆਂ ਦੇ ਵਿੱਚ ਜਾਂਦੇ ਨੇ ਇਸ ਸਮੇਂ।
ਹਾਂਜੀ ਮੇਲੇ ਤੇ ਵੀ ਜਾਂਦੇ ਨੇ ਮੈਡਮ ਇਸ ਦਿਨ ਲੋਕ।
ਹਾਂਜੀ ਹਾਂ। ਆਪਣੇ ਤਾਂ ਵੀ ਤਲਵੰਡੀ ਸਾਹਿਬ ਵੀ ਬਹੁਤ ਲੋਕ ਨੇ ਜਿਹੜੇ ਗੁਰਦੁਆਰਾ ਸਾਹਿਬ। ਦੇ ਵਿੱਚ ਜਾਂਦੇ ਨੇ ਤੇ ਬਹੁਤ। ਤਾ ਹੀ ਨੇ ਜਿਹੜੇ ਵਿਸਾਖੀ ਦੇ ਤਿਉਹਾਰ ਤੇ ਮੇਲੇ ਵੀ ਲੱਗਦੇ ਨੇ ਦੇਖੋ ਹਨਾ?
ਹਾਂਜੀ ਮੈਮ ਦੇਖੋ ਜਾਂਦੇ ਨੇ ਹਨਾ, ਲੋਕ ਤਿਆਰ ਹੋ ਕੇ। ਕੁੜਤੇ ਚਾਦਰੇ ਪਾ ਕੇ ਮਤਲਬ ਜਿਹੜੇ ਜਨਾਨੀਆਂ ਨੇ ਉਹ ਸੂਟ ਪਾ ਕੇ।
ਅੱਛਾ ਜੀ।
ਜੀ ਮੇਲਾ ਦੇਖਣ ਜਾਂਦੇ ਨੇ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਦੇਖੋ।
ਹਾਂਜੀ-ਹਾਂਜੀ।
ਹਾਂਜੀ, ਸਾਰਾ ਮਤਲਬ ਘੁੰਮ ਫਿਰ ਕੇ ਝੂਟੇ ਲੈਂਦੇ ਨੇ। ਤੇ ਮੇਲਾ ਦੇਖਦੇ ਨੇ, ਮਤਲਬ ਜਿਵੇਂ ਖਾਣ ਪੀਣ ਵਾਲੀਆਂ ਚੀਜ਼ਾਂ ਨੇ। ਉੱਥੇ ਬਣੀਆਂ ਹੁੰਦੀਆਂ, ਨੇ ਉਹ ਵੀ ਆਪਦਾ ਖਾਂਦੇ ਨੇ ਹਾਂਜੀ।
ਬਿਲਕੁਲ ਜੀ।
ਹਾਂਜੀ, ਮਤਲਬ ਬਹੁਤ ਵਧੀਆ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਵਿਸਾਖੀ ਦਾ ਤਿਉਹਾਰ।
ਹਾਂਜੀ ਹਾਂ, ਕਿਉਂਕਿ ਅੱਜ ਕੱਲ ਤਾਂ ਦੇਖੋ ਵੀ ਗੁਰਦੁਆਰਿਆਂ ਦੇ ਵਿੱਚ ਵੀ ਬਹੁਤ ਮੇਲੇ ਲੱਗਦੇ। ਲੱਗੇ ਨੇ।
ਹਾਂਜੀ, ਮੈਂਮ ਹਾਂਜੀ।
ਵੀ ਜਿਹੜੇ ਲੋਕ ਨੇ ਦੂਰੋਂ-ਦੂਰੋਂ ਮੱਥਾ ਟੇਕਣ ਜਾਂਦੇ ਨੇ ਗੇ।
ਹਾਂਜੀ।
ਆਪਾਂ ਜਿਵੇਂ ਕਹਿ ਦੇ ਨੇ ਕਿ ਆਪਣੇ ਜਿਹੜਾ ਤਲਵੰਡੀ ਸਾਹਿਬ ਹੈਗਾ।
ਹਾਂਜੀ।
ਉੱਥੇ ਲੋਕ ਬਹੁਤ ਜ਼ਿਆਦਾ ਜਾਂਦੇ ਨੇ ਵਿਸਾਖੀ ਵੇਲੇ।
ਹਾਂਜੀ-ਹਾਂਜੀ। ਤੇ ਦਮਦਮਾ ਸਾਹਿਬ ਵੀ ਮੈਡਮ ਬਹੁਤ ਭਾਰੀ ਮੇਲਾ ਲੱਗਦਾ, ਉੱਥੇ।
ਅੱਛਾ ਜੀ ਅੱਛਾ,
ਤੇ ਹਾਂਜੀ ਦਮ ਹਾਂ ਮੈ ਮੈਂ ਦਮਦਮਾ ਸਾਹਿਬ ਵੀ ਗਈ ਹੋਈ, ਅਨੰਦਪੁਰ ਸਾਹਿਬ ਵੀ ਗਈ ਹਾਂ। ਮੇਲੇ ਤੇ ਹਾਂਜੀ ਬਹੁਤ ਭਾਰਾ ਇਕੱਠ ਹੁੰਦਾ ਮੈਮ ਉੱਥੇ
ਅੱਛਾ ਜੀ,
ਮਤਲਬ ਰੌਣਕ ਵਧੀਆ ਦੇਖਣ ਵਾਲੀ ਹੁੰਦੀ ਹੈ। ਹਾਂਜੀ, ਕਾਫੀ ਭੀੜ ਹੁੰ ਜੀ ਤੁਸੀਂ ਇਹ ਲਾ ਲਓ, ਬੱਚੇ ਆ ਰਹੇ ਹੁੰਦੇ ਨੇ ਤੇ ਗੁਰੂ ਘਰ ਚ ਮ ਮੱਥਾ ਟੇਕਣ ਵਾਸਤੇ ਬਹੁਤ ਸੰਗਤ ਪਹੁੰਚ ਰਹੀ ਹੁੰਦੀ ਹੈ।
ਠੀਕ ਹੈ ਜੀ ਠੀਕ ਹੈ, ਦੂਸਰਾ ਕੀ ਹੈ ਨਾ ਤੇਰਾਂ ਅਪ੍ਰੈਲ ਉੱਨੀ ਸ ਸੋ ਉੱਨੀੇ ਨੂੰ,
ਹਾਂਜੀ,
ਬਸੰਤ ਵਿੱਚ ਆ। ਜਲਿਆਂ ਵਾਲੇ ਬਾਗ ਦੇ ਵਿੱਚ ਵੀ ਵਿਸਾਖੀ ਵਾਲੇ ਦਿਨ ਹਨਾ। ਅੰਗਰੇਜ਼ ਸਰਕਾਰ ਨੇ ਜਿਹੜੇ ਭਾਰਤੀ ਲੋਕ ਸੀ, ਉਹਨਾਂ ਤੇ ਗੋਲੀਆਂ। ਚਲਾਈਆਂ ਸੀ, ਜਿੱਥੇ ਬਹੁਤ ਸਾਰੇ ਲੋਕ ਸੀ। ਉਹ ਸ਼ਹੀਦ ਹੋ ਗਏ ਸੀ ਤੇ,
ਹਾਂਜੀ-ਹਾਂਜੀ,
ਵੀ ਤੇ ਕਈ ਨਿਹੱਥੇ ਲੋਕ ਵੀ ਸੀ, ਜਿਨਾਂ ਨੇ ਖੂਹ ਦੇ ਵਿੱਚ ਛਾਲਾਂ ਸੀ ਜਿਹੜੀਆਂ ਉਹ ਲਗਾ ਦਿੱਤੀ।
ਲਗਾਤੀਆਂ ਸੀ ਜਾਣ ਬਚਾਣ ਖਾਤਰ,
ਹਾਂਜੀ ਹਾਂ, ਵੀ ਚਲੋ ਆਪਣੀ ਜਾਨ ਬਚ ਜੂ ਉਹਨਾਂ ਦੇ ਵਿੱਚ ਛੋਟੇ ਬੱਚੇ, ਬੱਚੇ ਵੀ ਸੀਗੇ।
ਹਾਂਜੀ,
ਇਹਨੂੰ ਆਪਾਂ ਜਲ੍ਹਿਆਂ ਵਾਲੇ ਬਾਗ ਦਾ ਸਾ ਜਿਹੜਾ ਉਹ ਵੀ ਕਹਿੰਨੇ ਆ ਦੇਖੋ। ਇਹ ਵੀ ਸਿੱਖ ਧਰਮ ਦੇ ਨਾਲ ਹੀ ਇਹਦਾ ਇਤਿਹਾਸਿਕ ਹੈ, ਜਿਹੜਾ ਉਹ ਪਿਛੋਕੜ ਹੈਗਾ।
ਹਾਂਜੀ,
ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ, ਕਿ ਇਸ ਸਮੇਂ ਜਿਹੜੇ ਕਿਸਾਨ ਨੇਗੇ ਉਹ ਕਣਕ ਦੀ ਵਾਢੀ ਨੂੰ ਆਪਾਂ ਜਿਵੇਂ ਕਹਿ ਦਿੰਨੇ ਕਿ ਦਾ,
ਹਾਂ ਦਾਤੀ ਪਾ ਦਿੱਤੀ ਜਾਂਦੀ ਹੈ, ਜੀ ਇਸ ਦਿਨ
ਹਾਂਜੀ, ਹਾਂ ਵੀ ਉਹਨਾਂ ਦੀ ਜਿਹੜੀ ਕਣਕ ਦੀ ਫਸਲ ਪੱਕ ਕੇ ਤਿਆਰ ਹੋਈ ਹੁੰਦੀ ਹੈ।
ਹਾਂਜੀ,
ਵਢਾਈ ਹੈ ।ਜਿਹੜੀ ਉਹ ਸ਼ੁਰੂ ਹੋ
ਸ਼ੁਰੂ ਹੋ ਜਾਂਦੀ ।ਹਾਂਜੀ। ਵਧੀਆ ਚ ਕਿਸਾਨਾਂ ਦੇ ਚਿਹਰਿਆਂ ਤੇ ਦੇਖੋ ਰੌਣਕ ਹੁੰਦੀ ਹੈ। ਮੈਡਮ ਇਸ ਦਿਨ ਵੀ ਸਾਡੀ ਫਸਲ ਦੇਖੋ ਹਨਾ ਵੀ ਘਰ ਦਾਣੇ ਆਉਣ
ਹਾਂਜੀ- ਹਾਂਜੀ
ਖ਼ੁਸ਼ੀ ਮਤਲਬ ਦੇਖਣ ਵਾਲੀ ਹੁੰਦੀ ਹੈ। ਕਿਸਾਨਾਂ ਦੀ ਬਹੁ ਵਧੀਆ ਉਤਸ਼ਾਹ ਨਾਲ ਉਹ ਇਸ ਤਿਉਹਾਰ ਨੂੰ ਮਨਾਉਂਦੇ ਨੇ। ਤੇ ਆਪਣੇ ਘਰ ਵੀ ਮਿੱਠਾ ਮਤਲਬ ਕੁੱਛ ਬਣਾਉਂ ਦੇ ਨੇ ਉਸ ਦਿਨ। ਹਾਂ, ਹਾਂਜੀ।
ਕਿਉਂਕਿ ਐਵੇਂ ਹੈ ਨਾ ਵੀ ਇਹ ਤਿਉਹਾਰ ਦਾ ਸਾਰੇ ਲੋਕਾਂ ਨੂੰ ਚਾਅ ਹੁੰਦਾ ਹਨਾ।
ਹਾਂਜੀ।
ਕਿਉਂਕਿ ਇਸ ਟਾਈਮੇ ਵੀ ਮਤਲਬ ਕਿ ਲੋਕ ਨੇ ਜਿਹੜੇ ਉਹ ਵਿਹਲੇ ਵੀ ਹੁੰਦੇ ਨੇ ਹੈਗੇ।
ਹਾਂਜੀ। ਹਾਂ, ਵਿਹਲੇ ਹੁੰਦੇ ਨੇ।
ਤੇ ਉਹ ਆਪਣਾ ਜਾ ਕੇ ਮਤਲਬ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਦੇ ਨੇ ਆਪਦੇ ਪਰਿਵਾਰ ਦੇ ਨਾਲ ਹੈ। ਜਿਹੜਾ ਇੰਜੋਏ ਕਰਦੇ ਨੇ ਹਨਾ।
ਹਾਂਜੀ- ਹਾਂਜੀ
ਕਈ ਲੋਕ ਕੀ ਨੇ ਘਰ ਵੀ ਜਿਹੜੇ ਪਕਵਾਨ ਨੇ ਉਹ ਬਣਾਉਂਦੇ ਨੇ ਹੈਗੇ।
ਬਣਾਉਂਦੇ ਨੇ। ਹਾਂਜੀ।
ਤਰ੍ਹਾਂ ਦੇ
ਹਾਂਜੀ-ਹਾਂਜੀ।
ਅੱਜ-ਕੱਲ ਜਿਹੜੇ ਮਿੱਠੇ ਪਕਵਾਨ ਨੇ ਉਹ ਜ਼ਿਆਦਾ ਬਣਾਏ ਜਾਂ
ਜ਼ਿਆਦਾ ਬਣਾਏ ਜਾਂਦੇ ਹਨ। ਜਿਵੇਂ ਮਿੱਠੇ ਚਾਵਲ ਹੋ ਗਏ ਜਾਂ ਕੜਾ ਪ੍ਰਸ਼ਾਦ ਬਣਾ ਲਿਆ।
ਹਾਂਜੀ। ਹਾਂ, ਜਿਵੇਂ ਆਪਾਂ ਕਹਿ ਦੇਣੇ ਹਾ ਵੀ ਇੱਕ ਨਵਾਂ ਸੰਮਤ ਜਿਹੜਾ ਉਹ ਸ਼ੁਰੂ ਹੁੰਦਾ ਇਸ ਟਾਈਮ।
ਹਾਂਜੀ। ਮੈਡਮ, ਹਾਂਜੀ।
ਤੇ ਲੋਕ ਨੇਗੇ ਵੀ ਉਹਨਾਂ ਦੇ ਕੋਲ ਇਸ ਟਾਈਮ ਕਹਿੰਦੇ ਨੀ ਹੁੰਦੇ। ਆਈ ਵਿਸਾਖੀ ਜੱਟਾ ਵੇਖ
ਹਾਂਜੀ।
ਇਹ ਬਹੁਤ ਸਾਰੇ ਗਾਣੇ ਨੇ, ਤੇ ਬਹੁਤ ਸਾਰੇ ਸਿੰਗਰਸ ਨੇ ਹਨਾ। ਜਿਹੜੇ ਕਿ ਆਪਣਾ ਅਖਾੜਾ ਵਗੈਰਾ ਵੀ ਲਾਉਂਦੇ ਨੇ ਦੇਖੋ ਮੇਲਿਆਂ ਦੇ
ਹਾਂਜੀ-ਹਾਂਜੀ।
ਉਹ ਸਿਰਫ ਲੋਕਾਂ ਦਾ ਮਨੋਰੰਜਨ ਕਰਦੇ ਨੇ ਤੇ ਲੋਕਾਂ ਨੂੰ ਕੀ ਹੈ। ਆਪਣੇ ਜਿਹੜੇ ਰੀ ਤੀ-ਰਿਵਾਜ਼, ਤਿਉਹਾਰ ਨੇ ਗੇ ਹਨਾ।
ਹਾਂਜੀ।
ਉਹਨਾਂ ਨਾਲ ਜੋੜਨ ਦੀ ਕੋਸ਼ਿਸ਼ ਬਹੁਤ ਕਰਦੇ ਨੇਗੇ।
ਹਾਂ, ਹਾਂਜੀ-ਹਾਂਜੀ।
ਬਹੁਤ ਸਾਰੇ ਉੱਥੇ ਥਾਂ-ਥਾਂ ਤੇ ਭੰਗੜੇ ਪਾਏ ਜਾਂਦੇ ਹੈ ਗਏ।
ਹਾਂਜੀ।
ਤੇ, ਵੀ ਇਹ ਤਿਉਹਾਰ ਹੈ। ਜਿਹੜਾ
ਹਾਂ। ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਏ ਦੇਖੋ
ਹਾਂਜੀ। ਇਹ ਤਾਂ ਸਹੀ ਗੱਲ ਹੈ। ਮੈਮ, ਤੇ ਚਲੋ ਅੱਗੇ ਵੀ ਲੋਕ ਨੇ ਜਿਹੜੇ ਸਾਰੇ ਤਿਉਹਾਰ ਹੀ ਬਹੁਤ ਧੂਮ-ਧਾਮ ਨਾਲ ਮਨਾਉਂਦੇ ਨੇ ।
ਹਾਂਜੀ-ਹਾਂਜੀ, ਤਿਉਹਾਰ ਤਾਂ ਮਤਲਬ ਵਧੀਆ ਨੇ, ਵਿਸਾਖੀ ਦਾ ਤਿਉਹਾਰ ਬਹੁਤ ਵਧੀਆ ਦੇਖ ਲੋਕ ਮਨਾਉਂਦੇ ਨੇ, ਮੇਲਿਆਂ ਤੇ ਜਾਂਦੇ ਨੇ ਮੇਲਿਆਂ ਦੀ ਰੌਣਕ ਦੇਖਣ ਵਾਲੀ ਹੁੰਦੀ ਹੈ। ਹਨਾ ਜੀ।
ਹਾਂਜੀ-ਹਾਂ, ਅੱਜ ਤਾਂ ਅੱਜ-ਕੱਲ੍ਹ ਤਾਂ ਤੁਸੀਂ ਛੋਟੇ ਬੱਚੇ ਵੀ ਲਾ ਲਓ ਹਨਾ। ਉਹ ਵੀ ਉੱਥੇ ਬਹੁਤ ਜਿਆਦਾ ਜਾਂਦੇ ਨੇ ਗੇੇਂ। ਕਿਉਂਕਿ ਕਈ ਮਤਲਬ ਕੇ ਪੇਰੈਂਟਸ ਐਵੇਂ ਦੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਦੇ ਨਾਲ ਨਾਲ ਜੋੜਨਾ ਚਾਹੁੰਦੇ ਨੇਂ ਗੇ।
ਹਾਂਜੀ-ਹਾਂਜੀ। ਬੱਚਿਆਂ ਨੂੰ ਸਕੂਲਾਂ ਦੇ ਵਿੱਚ ਵੀ ਦੇਖੋ ਦੱਸਿਆ, ਜਾਂਦਾ ਵਿਸਾਖੀ ਬਾਰੇ ਸਾਰਾ।
ਹਾਂਜੀ-ਹਾਂ ਬਿਲਕੁਲ ਜੀ। ਇਹ ਤਾਂ ਹੈ ਹੀ। ਸਹੀ ਗੱਲ ਹੈ, ਮੈਮ ਸੋ ਵਿਸਾਖ ਖੀ ਦਾ ਤਿਉਹਾਰ ਵੀ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।
ਜੀ-ਜੀ, ਜੀ-ਜੀ।
ਧੰਨਵਾਦ ਜੀ ਠੀਕ ਹੈ ਜੀ, ਓਕੇ।